ਹੈਲੋ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ
ਹਾਂਜੀ ਠੀਕ ਠਾਕ ਜੀ ਠੀਕ ਠਾਕ ਭੈਣ ਜੀ ਵਧੀਆ ਤੁਸੀ ਸੁਣਾਓ ਅੱਜ ਕਿਦਾ ਯਾਦ ਆ ਗਈ ਤੁਹਾਨੂੰ ਏਨੇ ਦਿਨਾਂ ਬਾਅਦ
ਬਸ ਜੀ ਆਈ ਅ ਫੋਨ ਕਰ ਹੀ ਲਿਆ ਮੈਂ ਕਿਹਾ ਫੋਨ ਕਰ ਲਿਆ ਟੈਮ ਲੱ
ਅੱਛਾ ਟਾਈਮ ਨੀ ਲੱਗ ਰਿਹਾ
ਹਾਂਜੀ ਬਸ ਜ ਆਪਾਂ ਉਹ ਰਸੋਈ ਦੁਬਾਰਾ ਬਣਵਾ ਰਹੇ ਨਾ ਤੜਵਾ ਕੇ ਕੇ
ਅੱਛਾ ਜੀ ਅੱਛਾ ਜੀ ਮਕਾਨ ਦੁਬਾਰਾ ਬਣਵਾ ਰਹੇ ਹੋ
ਹਾਂਜੀ ਹਾਂਜੀ ਉਹ ਨਾ ਤੋਂ ਕੀਏਂਦੇ ਜਿਹੜੇ ਸਾਡੀ ਉਹ ਹੁੰਦੀ ਨਾ ਸਲੈਪ ਹੁੰਦੀ ਰਸੋਈ ਦੇ ਉਪਰ ਔਹ ਨਾ ਟੋਟ ਗੀ ਸੀ ਤੇ ਛੋਟੀ ਸੀ ਅਸੀਂ ਹੁਨ ਦੁਬਾਰਾ ਤੁੜਵਾ ਕੇ ਨਵੀਂ ਬਣਾ ਰਹੇ ਆ
ਅੱਛਾ ਠੀਕ ਹੈ ਤਾ ਟਾਈਮ ਨੀ ਲੱਗਿਆ ਕੋਈ ਗੱਲ ਨੀ ਚਲੋ ਹੁਣ ਤਾਂ ਚਲ ਵੇਲੇ ਇੱਕ ਵੇਲੇ ਟੈਮ ਲੱਗਦਾ ਤੇ ਫੋਨ ਕਰ ਲਿਆ ਕਰੋ ਭੈਣ ਜੀ
ਹਾਂਜੀ ਹਾਂਜੀ ਕਰ ਲਾਂਗੇ ਬਸ ਜੀ ਸਾਰਾ ਦਿਨ ਆਪਾਂ ਮਿਸਤਰੀ ਕੋਲ ਬੈਠੇ ਰਹਦੇ ਹਾਂ ਉਹਨਾਂ ਨੂੰ ਚ ਮਤਲਬ ਚਾਹ ਪਾਣੀ ਪੁੱਛਣਾ ਹੁੰਦੈ ਸਮਾਨ ਜੋ ਮੰਗਦੇ ਨੇ ਓਹ ਲੈ ਕੇ ਦੇਣਾ ਹੁੰਦੈ
ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਏ ਮਿਸਤਰੀ ਖਰੇ ਲੱਗ ਜਾਣ ਤੇ ਘਰੋਂ ਕੱਢਣੇੇ ਬੜੇ ਔਖੇ ਨੇ ਇੱਕ ਵਾਰੀ ਵੜ ਜਾਣ ਨਾ ਪੜਨੇ ਜਦ ਤੱਕ ਕੰਮ ਖਤਮ ਨੀ ਨਾ ਹਣ ਦੇਣ ਮਕਾਨ ਦਾ ਕੰਮ ਤੇ ਵਿਆਹ ਦਾ ਕੰਮ ਇੱਕੋ ਜੇਐ ਜਦ ਤੱਕ ਡੋਲੀ ਨੀ ਵਿਦਾ ਹੁੰਦੀ ਤੇ ਜਦ ਤੱਕ ਮਕਾਨ ਪੂਰਾ ਨੀ ਹੁੰਦਾ ਨਾ ਜਦ ਤੱਕ ਮਿਸਤ ਰੀ ਕੁਛ ਨਾ ਕੁਛ ਮੰਗਈ ਜਾਣਗੇ ਐ ਮੰਗਾ ਦੋ ਭੈਣਜੀ ਐਂ ਮੰਗਾਦੋ ਐਂ ਘੱਟ ਰਹਿ ਗਿਐ ਤਾਂ ਕਰਕੇ
ਦੇਖੋ ਜੀ ਘਰ ਦੀ ਸਾਫ਼ ਸਫ਼ਾਈ ਵੀ ਜ਼ਰੂਰੀ ਏ ਧੂਲ ਮਿੱਟੀ ਉੱਡ ਉੱਡ ਕੇ ਹਾਂ ਅਸੀਂ ਆਪ ਚੀ ਤੂੰ ਚਿੱਟੇ ਹੋਏ ਹੁਣੇ ਆ ਧੂਲ ਮਿੱਟੀ ਨਾ ਵਾਲ ਸਾਡੇ ਚਿੱਟੇ ਹੋ ਜਾਂਦੇ ਨੇ
ਹਾਂ ਇਹ ਤੇ ਗੱਲ ਸਹੀ ਏ ਧੂੜ ਮਿੱਟੀ ਸਾਰਾ ਦਿਨ ਲਿਬੜਾ ਰਹਿੰਦਾ ਪਰ ਅੱਜ ਤਾਂ ਨੀ ਕੰਮ ਲੱਗ ਜੌ ਹੁਣ ਆ ਸਾਡੇ ਇੱਧਰ ਹੈਗੀ ਸੀ ਤੁਹਾਡੇ ਉੱਧਰ ਹੈਗੀ ਸੀ
ਬਸ ਅੱਜ ਦੀ, ਨਾ-ਨਾ ਅੱਜ ਲੱਗੇ, ਅੱਜ ਉਹਨਾਂ ਨੇ ਕਿਹਾ ਸੀ ਸਾਨੂੰ ਸਮਾਨ ਲਿਆ ਦੋ।
ਅੱਛ, ਕੱਲ ਕੰਮ ਲੱਗ ਜਾਣਗੇ ਠੀਕ ਐ ਫੇਰ ਬਰਸਾਤ ਹੋਨ, ਅੱਜ ਤਾਂ ਸਾਡੇ ਇੱਧਰ ਬੜੀ ਮੀਂਹ ਪਿਆ ਐ, ਬੜਾ ਮੀਂਹ ਪਿਆ। ਅਸੀਂ ਤਾਂ ਸਗੋਂ ਘਰੋਂ ਬਾਹਰ ਨਿਕਲੇ ਈ ਨੀ। ਅੱਜ ਘਰ ਈ ਰੇ ਆਂ।
ਸ਼ੁਕਰ ਕਰੋ ਜੀ ਮੀਹ ਪਿਆ, ਐਨੀ ਗਰਮੀ ਹੋਈ ਦੀ ਸੀ।
ਹਾਂਜੀ ਬੜੀ ਗਰਮੀ ਹੋਈ ਸੀ ਕੀ ਕਰੀਏ। ਗਰਮੀ ਤੇ ਹੈ, ਥੋੜ੍ਹੀ ਰਾਹਤ ਮਿਲ ਗਈ ਹੈ ਨਾ ਤਾਂ ਕਰਕੇ।
ਇੰਨੇ ਬੁਰੇ ਹਾਲ ਸੀ ਨਾ, ਪੱਖਿਆਂ ਥੱਲੇ ਪਸੀਨੇ ਆਉਂਦੇ ਸੀ।
ਥੱਲੇ ਕੀ, ਕੂਲਰਾਂ ਥੱਲੇ ਕੀ, ਏਸੀ ਥੱਲੇ ਕੀ ਬੜਾ ਬੁਰਾ ਹਾਲ ਹੋਇਆ ਏ। ਹਾਂਜੀ ਹੋਰ, ਛੋਟੇ ਬੱਚਿਆਂ ਨਾਲ ਤੇ ਜ਼ਿਆਦਾ ਦਿਕ
ਕਰਦਾ, ਏਸੀ ਥੱਲੇ ਬਹਿ ਕੇ ਤੇ ਬਾਹਰ ਆਉਣ ਦਾ ਮਨ ਨੀਂ ਕਰਦਾ।
ਹਾਂਜੀ-ਹਾਂਜੀ।
ਤੇ ਕੂਲਰ ਥੱਲੇ ਬੈਕੇ, ਉੱਠਣ ਦਾ ਮਨ ਨੀ ਕਰਦਾ।
ਹਾਂਜੀ ਉਤੇ ਗੱਲ ਸਹੀ ਹੈਗਾ ਗਰਮੀ ਚ ਏਡੀ ਬਾਹਰ ਨਿਕਲਣ ਨੂੰ ਦਿਲ ਹੀ ਨੀ ਕਰਦਾ ਕੀ ਕਰੀਏ ਬ ਦੀਲ ਕਰਦਾ ਖਾਓ ਬਣਾਓ ਤੇ ਸੋਜੋ ਖਾਓ ਬਣਾਓ ਤੇ ਸੋਜੋ ਸੋਣ ਨੀਂਦਰ ਵੀ ਨੀ ਨਾਹਾ ਆਉਂਦੀ ਸਾਈ ਰੱਖਣਿਆਂ ਦੀ ਨ ਗਰਮੀ ਅਡੀ
ਨਾਲ ਹੀ ਅੱਖ ਖੋਲ ਜਾਂਦੀ ਏ
ਲਾਇਟ ਜਾਏਗੀ ਤਾਂ ਹੀ ਆਹ ਅੱਖ ਖੁੱਲ ਜਾਏਗੀ ਚਲੋ ਜੀ ਮੰਮਾ ਕੂਲਰ ਚਲਾ ਦੋ ਪੱਖਾ ਚਲਾ ਦੋ ਫਲਾਣਾ ਕਰ ਦੋ ਡੀਮਗਾ ਕਰ ਦੋ ਤਾਰਾ ਸਾਰੀ
ਬੱਚੇ ਪਰੇਸ਼ਾਨ ਹੁੰਦੇ ਨੇ ਗਰਮੀ ਚ।
ਦਿਨੇ ਵੈਸੇ ਨੀ ਨੀਂਦ ਆਉਂਦੀ ਤੇ ਰਾਤੀ ਵੈਸੇ ਹੀ ਬੱਚੇ ਤੰਗ ਕਰਕੇ ਰੱਖਦੇ ਨੇ।
ਉਹ ਲੈਟ ਤਾਂ ਤੰਗ ਕਰਕੇ ਰੱਖਦੀ।
ਹਾਂਜੀ, ਕੋਈ ਇੱਕ ਲੈਟ ਤੰਗ ਕਰਕੇ ਰੱਖਦੀ ਐ। ਤਾਂ ਕਰਕੇ, ਹੋਰ ਤੁਹਾਡੇ ਬੱਚੇ ਬੱਚੇ ਠੀਕ ਨੇ।
ਹਾਂਜੀ, ਠੀਕ ਨੇ ਹੁਣ ਇਸ ਟਾਈਮ ਤੇ ਨਿੰਦਰਾ ਪੂਰੀ ਕਰਦੇ ਨੇ ਉਹ ਰਾਤ
ਹਾਂਜੀ, ਇਹ ਤੇ ਗੱਲ ਸਹੀ ਹੈ। ਦੀਨੇ ਨੀਂਦਾਂ ਪੂਰੀ ਕਰ ਲੈਂਦੇ ਨੇ, ਇਸ ਟਾਈਮ ਸ਼ਾਮ ਨੂੰ ਤੇ ਆਪਣਾ ਰਾਤੀ ਪਰੇਸ਼ਾਨ ਕਰਦੇ ਨੇ, ਤੇ ਰਾਤੀ ਇਹਨਾਂ ਨੂੰ ਨੀਂਦ ਨਹੀਂ ਆਉਂਦੀ। ਫੇਿਰ ਇਹਨਾਂ ਨੂੰ ਰਾਤੀ ਫੋਨ ਚਾਹੀਦਾ ਹੁੰਦਾ ਰਾਤੀ ਸਾਰੀ ਰਾਤ ਫੋਨ ਚਲਾਉਂਦੇ ਨੇ, ਹਾਂਜੀ।
ਏ ਤੇ ਹੈ ਹੀ ਹੇ।
ਹਾਂਜੀ, ਗਰਮੀ ਬਹੁਤ ਹੋਈ ਹੈ ਕੀ ਕਰੀਏ?
ਬਸ ਉਹ ਕਰੋ ਫੋਨ- ਫੋਨ ਦੋ ਦਿਨ ਮਸ ਹੁਣ ਦੋ ਦਿਨ ਤੋਂ ਬੱਦਲ ਸਹੀ ਰਿਹਾ।
ਹਾਂ, ਮੌਸਮ ਸਹੀ ਰਿਹਾ ਨਾ ਬਰਸਾਤ ਕਰਕੇ ਮੌਸਮ ਠੀਕ ਹਾ ਤਾਂ ਕਰਕੇ।
ਹਾਂਜੀ-ਹਾਂਜੀ-ਹਾਂਜੀ।
ਹੋਰ ਮੰਮੀ-ਪਾਪਾ ਠੀਕ ਨੇ ਤੁਹਾਡੇ? ਉਹ ਵੀ ਕੰਮ, ਉਹ ਵੀ ਕੰਮ-ਕਾਰ ਚ ਉਲਝੇ ਹੋਣੇ ਨੇ।
ਬਸ ਜੀ ਕੰਮ ਤੇ ਦੇਖੋ ਹੈ ਹੀ ਹੈ, ਗਰੀਨ ਨੂੰ ਹਰਾ ਤੇ ਸਭ ਵਿਅਸਤ ਹੁੰਦੇ ਨੇ।
ਧੂੜ ਮਿੱਟੀ ਚ ਤੇ ਬੰਦੇ ਦਾ ਬੁਰਾ ਹਾਲ ਹੋ ਜਾਂਦਾ, ਸਾਰਾ। ਹਾਂਜੀ-ਹਾਂਜੀ, ਉਹੀ ਨਿਬੜ ਜੇ ਉਹ ਵੀ ਵਧੀਆ ਗੱਲ ਹੈ, ਸਹੀ ਨਾਲ। ਸਹੀ ਗੱਲ ਏ।
ਬਾਕੀ ਫੇਰ ਅਸੀਂ ਉੱਥੇ ਬਹਿ ਜਾਂਦੇ ਹਾਂ ਮਿਸਤਰੀ ਦੇ ਕੋਲ।
ਮਿਸਤਰੀ ਦੇ ਕੋਲ ਹਾਂ, ਮਿਸਤਰੀ ਕੋਲ ਵੀ ਇੱਕ-ਦੋ ਬੰਦਾ ਚਾਹੀਦਾ ਉਹਨਾਂ ਨੂੰ ਵੀ ਦਿਨ ਚ ਦੋ ਵਾਰੀ ਚਾਹ ਚਾਹੀਦੀ ਹੁੰਦੀ ਫੇਰ ਖਾਣਾ ਤੇ ਲੈ ਕੇ ਆਉਂਦੇ ਨੇ ਨਹੀਂ ਤੇ ਚਾਹ ਤੇ ਦੋ-ਤਿੰਨ ਟਾਈਮ ਚਾਹੀਦੀ ਏ ਜੇ ਬੰਦਾ ਘਰ ਦੇ ਬੰਦੇ ਨਾ ਕੋਲ ਖੜੇ ਹੋਣ ਫੇਰ ਆਪਣਾ ਐਵੇਂ ਹੀ ਬੰਕ ਮਾਰ ਦਿੰਦੇ ਨੇ ਕੋ ਕਿਧਰੇ ਬੀੜੀ ਪੀਂਦੇ ਪੈਨੇ, ਕੋਈ ਸਮਬਾਕੂ ਲਾ ਰਹੇ ਆ।
ਹੋਰ ਅਸੀਂ ਤੇ ਹਾਂਜੀ, ਅਸੀਂ ਤੇ ਕਹਿ ਦਿੱਤਾ ਮੈਂ ਕਿਹਾ ਸਾਡੇ ਦਾ ਕੰਮ ਕਰੋਗੇ ਬੀੜੀ ਨਾ ਪੀਣਾ ਬਈ। ਦੇਖੋ ਜੀ, ਕਿਸੇ-ਕਿਸੇ ਨਾ ਐਲਰਜੀ ਵੀ ਹੁੰਦੀ ਪੀੜੀ ਪੀਣ ਨਾਲ ਧੂੰਏ ਦੀ ਸਮੈਲ
ਐਨਰਜੀ ਵੀ ਆਉਦੀ ਏ। ਕਿਸੇ ਨੂੰ ਹਾਂਜੀ, ਤਾਂ ਕਰਕੇ ਹੋਰ ਬਾਕੀ ਘਰ ਪਰਿਵਾਰ ਸਭ ਵਧੀਆ।
ਸਭ ਵਧੀਆ ਦੇਖੋ ਜੀ ਡੱਬੀ 'ਤੇ ਵੀ ਲਿਖਿਆ ਆਂਦਾ ਕਿ ਇਹ, ਮਤਲਬ ਹਾਂ। ਤੁਸੀਂ ਆਈਆਂ, ਤੁਸੀਂ ਤੇ, ਆਦੇਂ ਈ ਨੀ। ਤ ਮੇਰਾ ਨਾ ਨੈਟ ਖਤਮ ਹੋ ਰਿਹਾ ਹਾਂਜੀ, ਅਜ ਨਾ ਬਸ ਸੈਕਿੰਡ ਟੇਟ ਹੈ। ਹਾਂਜੀ, ਬਸ ਦੇਖ ਨਾ ਫੇਰ ਕਹਿੰਦੇ ਟ ਟੈਮ ਲੱਗਣਾ ਹਜੇ ਕਿਚਨ ਚ। ਟੈਲਾਂ ਵਗੈਰਾ ਲਵਣੀ ਏ ਨਾ ਇੱਕੋ ਵਾਰੀ ਕੰਮ ਨਬੇੜ ਦਿਨੇਂ ਆ ਏਦਾ।
ਹਾਂਜੀ, ਉਹ ਤਾਂ ਗੱਲ ਸਹੀ ਇੱਕੋ ਵਾਰੀ ਕੰਮ ਨਬੇੜਣਾ ਬ ਹਾਂ, ਸਹੀ ਗੱਲ ਏ ਕੰਮ ਥੋੜਾ ਨਾ ਦੇਰ ਨਾਲ
ਇਹ ਚਾਰ ਦਿਨਾਂ ਚ ਕਰ ਦਿਆਂਗੇ ਤਿੰਨ ਅੱਜ ਪ ਦੋ ਦਿਨ ਹੋ ਗਏ ਨੇ।
ਹਾਂਜੀ-ਹਾਂਜੀ, ਹੋਰ ਬਾਕੀ ਵਧੀਆ। ਅੱਜ ਤਾਂ, ਮੌਸਮ ਵੀ ਵਧੀਆ ਬਣਿਆ ਸੀ। ਫੇਰ, ਅੱਜ ਘਰੇ ਕੀ ਬਣਾਇਆ?
ਅਸੀਂ ਜੀ। ਹ ਉਹ, ਬਣਾਏ ਸੀ। ਅਸੀਂ ਪਕੌੜੇ, ਬਣਾਏ ਸੀ, ਅੱਜ।
ਅੱਛਾ ਜੀ। ਅੱਜ ਤੁਸੀਂ, ਸਾਡੀ ਰੀਸ ਕੀਤੀ ਹੈ। ਅਸੀਂ ਵੀ, ਪਕੌੜੇ ਬਣਾਏ ਸੀ।
ਚਲੋ, ਐ ਤਾਂ, ਵਧੀਆ ਗੱਲ ਹੋ ਗਈ।
ਹਾਂ ਸੇਮ- ਸੇਮ ਆ ਅਸੀਂ ਵੀ। ਆਲੂ- ਪਾਲਕ ਦੇ ਨਾ, ਆਲੂ- ਪਿਆਜ ਦੇ ਪਕੌੜੇ, ਨਾਲ ਬ੍ਰੈਡ ਦੇ। ਸ਼ਾਮੀ ਅਸੀਂ, ਦੇਸੀ ਘਿਓ, ਦਾ ਹਲਵਾ ਬਣਾ ਕੇ ਖਾਧਾ, ਹਾਂ। ਮਜ਼ੇ ਈ ਮਜ਼ੇ ਨੇ, ਮੈਂ ਕਿਹਾ ਠੰਡਾ ਮੌਸਮ ਏ। ਸਾਰੀਆਂ ਚੀਜ਼ਾਂ। ਮੈਂ ਕਿਹਾ ਰੋਟੀ- ਸਬਜ਼ੀ ਨੀ ਅੱਜ ਖਾਣੀ।
ਹਾਂਜੀ-ਹਾਂਜੀ, ਬਸ ਫੇਰ ਅਸੀਂ, ਬਸ ਮੈਂ ਵੀ, ਆਲੂ ਦੇ ਪਕੌੜੇ ਬਣਾਏ ਸੀ। ਨਾਲ ਚਾਹ ਦਾ ਗਲਾਸ।
ਬਸ ਹੁਣ, ਅਸੀ ਰਾਤੀ ਹਲਕਾ- ਫੁਲਕਾ। ਗਾ ਬਨਾਣਾ ਏ। ਹੁਣ ਰਾਤੀ ਅਸੀਂ ਖਿਚੜੀ, ਬਣਾਵਾਂਗੇ ਮੂੰਗੀ ਦੀ ਦਾਲ ਦੀ।
ਹਾਂਜੀ। ਠੀਕ ਏ, ਹਲਕਾ ਵੀ ਖਾਣਾ। ਹਾਂ। ਜ਼ਿਆਦਾ ਖਾਓ ਨਾ ਹੈਵੀ, ਫੇਰ ਹਾਂ। ਦੇਖੋ ਜਾ ਹਾਂ। ਜ਼ਿਆਦਾ ਹੈਵੀ, ਖਾਓ ਨਾ ਫੇਰ ਗੈਸ
ਗੈਸ ਵੀ, ਬਨ ਜਾਂਦੀ ਏ। ਕਰ ਗ ਹਾਂਜੀ ਹਾਂਜੀ। ਹੋਰ? ਵਾਹ ਬਾਕੀ ਵਧੀਆ। ਹੁਣ ਬੱਚੇ ਆਏਦੇ ਨੇ ਚ-ਚੁ, ਹਾਂਜੀ।
ਘੁੰਮਣ, ਨੀ ਗੇ ਐਤ- ਕਿਤੇ
ਐਤਕੀ ਘੁੰਮਿਆ ਆਇਆ, ਭੈਣ ਜੀ ਅਸੀਂ, ਅਨੰਦਪੁਰ ਸਾਹਬ। ਘੁੰਮ ਕੇ ਆਏ ਆ। ਹੂੰ, ਅੱਗੇ ਨੈਣਾ ਦੇਵੀ, ਮਾਤਾ ਦਾ ਮੰਦਿਰ ਉਥੇ।
ਅੱਛਾ-ਅੱਛਾ। ਅੱਛਾ-ਅੱਛਾ।
ਪਲਾਨ, ਬਣਾਨੇ ਆ ਨਾ। ਥੋੜਾ ਠੰਡਾ ਜਾ, ਮੌਸਮ ਹੁੰਦਾ, ਕਿਧਰੇ ਘੁੰਮਣੇ ਦਾ।
ਹਾਂਜੀ। ਬਣਾ ਲਓ, ਕੋਈ ਨੀ, ਆਪਾਂ ਵੀ, ਨਾਲ ਚੱਲਾਂਗੇ ਤਾਡੇ।
ਹਾਂਜੀ-ਹਾਂਜੀ। ਜ਼ਰੂਰ, ਤੇ ਕਿਧਰੇ ਬਨਾਣੇ ਆ ਹੁਣ। ਏਥੇ ਗੋਲਡ, ਉੱਥੇ ਨੀ, ਅੰਮ੍ਰਿਤਸਰ ਨੀ ਗਏ, ਐਦਕੀ।
ਹਾਂ। ਉੱਧਰ, ਚੱਲ ਲੈਣਾ।
ਉੱਥੇ, ਜਾਨੇ ਆ, ਫੇਰ। ਠੀਕ ਹੈ। ਯਾਂ ਫੇਰ ਹੋਰ ਕਿ, ਦੁਬਾਰਾ ਫੇਰ ਬਾਬਾ ਬੁਲਾਏਗਾ, ਫੇਰ ਚਲੇ ਜਾਂਗੇ।
ਹਾਂਜੀ। ਦੇਖੋ ਭੂ ਘੁੰਮਣਾ ਵੀ, ਜਰੂਰੀ, ਸਾਰੇ ਕੰਮ ਜਰੂਰੀ।
ਸਾਰੇ ਕੰਮ ਜ਼ਰੂਰੀ ਨੇ, ਘਰ ਦੇ ਵੀ ਜ਼ਰੂਰੀ ਨੇ, ਬਾਹਰ ਦੇ ਵੀ, ਥੋੜਾ ਐਨਾ ਬਾਹਰ ਘੁੰਮ- ਘਮ ਕਹਿਣਾ, ਬੜਾ- ਥੋੜਾ। ਮਤਲਬ ਕੇ, ਆਰਾਮ ਲੱਗਦਾ ਐ, ਕਿ ਅੱਛਾ ਲੱਗਦਾ, ਬਹੁਤ ਵਧੀਆ ਲੱਗੇਗਾ।
ਹਾਂਜੀ-ਹਾਂਜੀ।
ਸਕੂਨ ਵੀ ਮਿਲਦਾ। ਜਾਓ। ਕੀਰਤਨ ਸੁਣੋ, ਸ਼ਬਦ ਸੁਣੋ, ਫੇਰ ਆਪਣਾ ਥੋੜੀ ਬਹੁਤੀ ਖਾਣਾ- ਖੁਣਾ, ਰੋਟ- ਰੋਟੀ, ਖਾ ਕੇ ਫੇਰ ਥੋੜੀ ਦੇਰ ਭਜਨ ਕੀਰਤਨ ਸੁਣ ਲੋ, ਫਿਰ ਥੋੜ੍ਹੀ ਦੇਰ ਸੇਵਾ ਕਰ ਲੋ। ਫੇਰ ਆਪਣਾ ਬਾਜ਼ਾਰ ਬਜੂਰ ਘੁੰਮ ਲੋਓ, ਸ਼ਾਮੀ ਜੇ
ਬਸ ਇਹੀ ਹੁੰਦਾ ਜੀ।
ਫਿਰ ਐਵੇਂ, ਨਾ ਤਾਂ ਕਰਕੇ ਥੋੜਾ ਟਾਈਮ ਵੀ ਪਾਸ ਹੋ ਜਾਂਦਾ, ਚਲੋ ਦਿਲ ਜਹਾ ਲੱਗਿਆ ਰਹਿੰਦਾ।
ਹਾਂਜੀ, ਹਾਂਜੀ।
ਜ਼ਰੂਰੀ ਹੈ। ਸੇਵਾ ਵੀ ਕਰਲੋ। ਸਾਰੇ ਜ਼ਰੂਰੀ ਨੇ। ਸੇਵਾ ਹੀ, ਨਾਲ ਜਾਣੀ ਹੈ, ਹੋਰ ਕੁੁਸ਼ ਨੀ ਨਾਲ ਜਾਣਾ। ਬਸ, ਘਰ ਦੇ ਕੰਮ ਤਾਂ ਘਰ ਦੇ, ਕੰਮ ਤਾਂ, ਮੁੱਕਦੇ ਹੀ ਨਹੀਂ ਹੈ।
ਨਾ-ਨਾ, ਘਰ ਦੇ ਕੰਮ ਦੇ ਕਦੇ ਵੀ, ਨਹੀਂ ਮੁੱਕਣੇ।
ਹਾਂਜੀ-ਹਾਂਜੀ, ਹਾਂਜੀ, ਹੋਰ ਬਾਕੀ ਵਧੀਆ ਜੀ।
ਹਾਂਜੀ, ਸਭ ਵਧੀਆ। ਮੈਂ ਕਿਹਾ, ਤੁਸੀਂ ਆ ਨਾ ਫੇਰ ਤੁਹਾਡੇ ਨਾਲ ਬਾਜ਼ਾਰ ਚੱਲਾਂਗੇ, ਸੂਟ ਵਗੈਰਾ ਖਰੀਦਣ।
ਹਾਂਜੀ-ਹਾਂਜੀ, ਜ਼ਰੂਰ, ਬੋਲੋ ਕਦੋਂ ਆਣਾ ਐ।
ਬਸ, ਮੈਂ ਤੁਹਾਨੂੰ ਫੋਨ ਕਰਦਾਂਗੀ। ਦੋ ਦਿਨਾਂ ਤੋਂ ਬਾਅਦ, ਟੈਮ ਲੱਗ ਜਾਵੇ, ਮੈਨੂੰ ਥੋੜਾ ਜਿਹਾ। ਫੇਰ ਚੱਲਾਂਗੇ। ਹੂੰ, ਗਰਮੀਆਂ ਦੇ ਸੂਟ ਵਗੈਰਾ ਲੱਲਾਂਗੇ ਨਾ। ਕੋਟਨ ਦੇ ਸਈ ਰੈਂਦੇ ਨੇ
ਹੋਰ ਬੱਚੇ ਬੁੱਚੇ ਵਧੀਆ ਠੀਕ ਠਾਕ।
ਹਾਂਜੀ, ਸਭ ਬੱਚੇ ਵਧੀਆ ਨੇ ਬਸ
ਖਾਧੇ ਨੇ, ਹੁਣ ਸ਼ਾਮੀ ਕੀ ਖਾਣਾ ਹੈ, ਤੁਸੀਂ ਅੱਜ
ਹੁਣ ਸ਼ਾਮੀ ਦਾਲ ਹੀ ਬਣਾਵਾਂਗੇ, ਆਪਾਂ ਦਾ ਸ਼ੁਕਰ ਕੀਤਾ ਚੱਲਣਾ
ਅੱਛਾ ਠੀਕ ਆ ਹਾਂ, ਦਾਲ-ਚਾਵਲ ਵੀ ਵਧੀਆ ਨੇ ਜਾਂ ਦਾਲ-ਫੁਲਕਾ ਬਣਾ ਲੋ।
ਹਾਂਜੀ, ਹਾਂਜੀ, ਸਭ ਆਪਾਂ ਤਾਂ ਦਾਲ-ਫੁਲਕਾ ਹੀ ਬਣਾਵਾਂਗੇ।
ਹਾਂਜੀ, ਹਾਂਜੀ, ਠੰਡੀ ਏ ਹਾਂਜੀ, ਹਾਂਜੀ ਹੋਰ ਠੰਡ ਬੜੀ ਆ। ਪਰ ਖੈਰ ਹੈ, ਸ਼ਾਮ ਨੂੰ ਬਰਸਾਤ ਘੱਟ ਹੋ ਗਈ ਹ ਹੁਣ ਫੇਰ ਉਹੀ ਹਾਲ ਹੋ ਗਿਆ, ਗਰਮੀ ਚ ਕੀ ਕਰੀਏ, ਹਾਂ
ਮੌਸਮ ਦੀ
ਮੌਸਮ ਫੇਰ ਓਦਾਂ ਦਾ ਹੈ, ਫੇਰ ਕੋਈ ਪਤਾ ਨੀ ਮੌਸਮ ਦਾ ਕਿੱਦਾਂ ਦਾ ਹੁੰਦਾ, ਕਿੱਦਾਂ ਦਾ ਹਾਂਜੀ, ਹਾਂਜੀ, ਹਾਂਜੀ ਹੋਰ ਬਾਕ ਹਾਂਜੀ, ਜ਼ਰੂਰ ਕਰਾਂਗੀ ਭੈਣ ਜੀ। ਚੱਕਰ ਮਾਰਾਂਗੇ, ਬਾਜ਼ਾਰ ਬਜ਼ੂਰ ਚੱਲਾਂਗੇ, ਥੋੜਾ ਜਿਹਾ ਕੁੱਝ ਖਰੀਦ ਲਿਆਵਾਂਗੇ, ਮੈਨੂੰ ਵੀ ਦਰਅਸਲ ਥੋੜਾ ਕਿਚਨ ਦਾ ਸਮਾਨ ਚਾਹੀਦਾ ਸੀ, ਹੂੰ ਤਾਂ ਕਰਕੇ ਮੈਂ ਕਿਹਾ, ਚਲੋ ਭੈਣਜੀ ਨਾਲ ਚੱਲਾਂਗੇ।
ਹਾਂਜੀ, ਹਾਂਜੀ, ਚਲੋ ਠੀਕ ਅਜਕਰਮਾਦਰਹਿ ਨਾ।
ਹਾਂਜੀ, ਜ਼ਰੂਰ ਮਾਰਾਂਗੇ ਜੀ ਚੱਕਰ ਤੁਸੀਂ ਹੁਕਮ ਕਰੋ, ਅਸੀਂ ਜ਼ਰੂਰ ਆਵਾਂਗੇ, ਫੋਨ ਕਰਦੇ ਨਾ ਤੁਸੀਂ
ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਚੰਗਾ ਭੈਣ ਜੀ ਸਤਿ ਸ਼੍ਰੀ ਅਕਾਲ।
ਹੂੰ